ਆਹ
ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਠੀਕ ਹੋ ਹਾਂਜੀ
ਹਾਂਜੀ ਮੈਂ ਤਾਂ ਠੀਕ ਆ ਤੁਸੀਂ ਸੁਣਾਓ
ਹਾਂਜੀ ਠੀਕ ਹੋਰ ਕੀ ਕਰਦੇ ਪਏਓ
ਬਸ ਬੈਠੇ ਨੇ
ਅੱਛਾ ਅੱਛਾ
ਤੁਸੀਂ ਕੀ ਕਰਦੇ ਪਏ ਹੋ
ਬਸ ਐਂ ਹੁਣ ਗੁਰਦੁਆਰੇ ਆਏਆ
ਅੱਛਾ
ਅਸੀਂ ਤੇ ਅੰਮ੍ਰਿਤਸਰ ਗਏ ਸੀ ਨਾ ਸ਼ੁੱਕਰਵਾਰ ਪਛਲੇ ਸ਼ੁੱਕਰਵਾਰ ਹੋ ਕੇ ਆਏ ਅੰਮ੍ਰਿਤਸਰ ਗੱਡੀ ਤੇ ਗਏ ਸਰੇ ਸਾਢੇ ਸਤ ਗਏ ਸੀ ਔਰ ਗਿਆਰਾਂ ਵਜੇ ਪਹੁੰਚ ਗਏ ਸੀ ਅਸੀਂ ਅੰਮਬਰਤਸਰ
ਹਾਂਜੀ
ਅੰਮ੍ਰਿਤਸਰ ਪਹੁੰਚੇ ਉੱਥੇ ਫਿਰ ਅੱੋਂ ਬੱਸ ਲਈ ਬੱਸ ਲੈ ਕੇ ਫਿਰ ਦਰਬਾਰ ਸਾਹਿਬ ਉੱਥੇ ਪਹੁੰਚੇ
ਹਾਂਜੀ ਹਾਂਜੀ
ਇਹ ਫੇਿਰ ਦਰਸ਼ਨ ਕੀਤੇ ਬਾਬਾ ਜੀ ਦੇ ਤੇ ਆ ਬੜੇ ਵਧੀਆ ਹੋਏ ਫੇਰ ਅਸੀਂ ਲੰਗ
ਉੱਥੇੁ ਘੁਮੇ ਘੁੰਮੇ ਵੀ ਸੀ
ਰਾਤੀ ਫੇਰ ਨਹਾਤੇ ਨਹਾ ਕੇ ਫਿਰ ਸਵੇਰੇ ਦਰਸ਼ਨ ਕੀਤੇ ਪਹਿਲੇ ਸਾਨ ਨਾਲ ਪਹਿਲੇ ਪਾਲਕੀ ਸਾਹਿਬ ਦਰਸ਼ਨ ਕੀਤੇ
ਦਮਾਰ
ਪਾਲਕੂ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਮੇਰਾ ਮੁੰਡਾ ਗਿਆ ਸੀ ਫੇਿਰ ਉਹ ਵੀ ਉਹਨੇ ਬਾਲਕੀ ਸਾਹਿਬ ਨੂੰ ਮਤਲਬ ਨਾਲ ਨਾਲ ਗਏ ਉਹ ਤੇ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਬਾਹਰ ਆਏ ਦਰਸ਼ਨ ਕਰਕੇ ਬਾਹਰ ਆਏ ਪ੍ਰਸ਼ਾਦ ਪ੍ਰਸੂਦ ਫੇਰ ਲੰਗਰ ਪ੍ਰਸ਼ਾਦਾ ਖਾਇਆ ਫੇਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਏ ਅਸੀਂ ਫਰ ਅਸੀਂ ਚੁਪਿਆਰਾ ਕਟਿਆ ਚੁਪਾਰਾ ਕਟਿਆ
ਅੱਛਾ
ਪੈਰਾ ਕੱਟਿਆ, ਉੱਥੇ ਅਸੀ ਫੇਰ ਆਪਣਾ ਅਸੀਂ ਪੰਜ ਪਾਠ ਜਪਤੀ ਸਾਹਿਬ ਜੀ ਦੇ, ਦੋ ਪਾਠ ਸੀ। ਚੋਪਈ ਸਾਹਿਬ ਜੀ ਦੇ ਔਰ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਪਾਠ ਕਰਕੇ ਫੇਰ ਤੋਂ ਬਾਅਦ ਆਪਣਾ ਆਨੰਦ ਸਾਹਿਬ ਅਰਦਾਸ ਕੀਤੀ। ਆਪਣੇ ਦਾ ਮੱਥਾ ਟੇਕ ਕੇ ਪ੍ਰਸ਼ਾਦ ਪ੍ਰਸੂਦ ਲੈ ਕੇ,
ਫੇਰ ਅਸੀਂ ਉੱਥੋਂ ਫੇਰ ਚੱਲ ਪਏ, ਉੱਥੇ ਅਸੀ ਅਸੀਂ ਬੱਸ ਤੇ ਬੈਠੇ ਫੇਰ ਔ ਉਸ ਗੁਰਦੁਆਰੇ ਗਏ, ਜਿੱਥੇ ਮਤਲਬ ਪਿਆ। ਸਾਧਾ ਮਿਲਦਾ ਹੈਗਾ, ਮਿਸਾ ਪ੍ਰਸ਼ਾਦਾ
ਹਾਂਜੀ ਹਾਂਜੀ,
ਚਾਰ ਪੰਜ ਗੁਰਦੁਆਰੇ ਸਾਨੂੰ ਬੱਸ ਤੇ ਲੈ ਕੇ ਗਏ। ਉੱਥੇ ਅਸੀਂ ਨਾਤੇ ਪ੍ਰਸ਼ਾਦ ਖਾਇਆ, ਲੰਗਰ ਪ੍ਰਸ਼ਾਦਾ ਖਾਇਆ ਫਿਰ ਅ ਅ ਵਾਪਿਸ ਆਏ, ਫੇਰ ਅਸੀਂ ਆਪਣਾ ਟ੍ਰੇਨ ਸਾਨੂੰ ਮਿਲੀ ਸ਼ਾਮੀ ਛੇ ਵਜੇ ਆਲੀ, ਫੇਰ ਅਸੀਂ ਰਾਤੀ ਬੱਛ ਆਏ। ਬਾਰਾਂ ਵਜੇ ਇੱਥੇ ਪਹੁੰਚੇ ਫੇਰ ਗੋ ਫੇਰ ਅਸੀਂ ਮਤਲਬ ਓ ਲਿਆ, ਟੈਂਪੂ ਫੇਰ ਘਰ ਆਏ ਅਸੀਂ ਬੜੇ ਮ ਮਤਲਬ ਉੱਥੇ ਬੜਾ ਅੱਛਾ, ਲੱਗਿਆ ਬੜਾ ਆਨੰਦ ਆਇਆ, ਉੱਥੇ ਸਾਨੂੰ ਚੰਗਾ ਲੱਗਾ, ਤੇ ਮੈਂ ਕਿਹਾ ਹੁਣ ਤੇ ਅਸੀ। ਇਹ ਕਰਗੇ ਤੇ ਸੁਣ ਤਾਂ ਅੱਛਾ ਲੱਗਦਾ, ਇੱਥੇ ਗੁਰਦੁਆਰੇ ਉੱਥੇ ਬਹੁਤ ਹੈ, ਹੋਰ ਤੁਸੀਂ ਕਿੱਥੇ ਗੇ? ਤੁਸੀਂ ਕਿੱਥੇ ਗਏ ਹੋ?
ਤੁਸੀਂ ਕਿੱਥੇ ਗਏ ਹੋ? ਤੁਸੀਂ ਗਰਮੀਆਂ ਦੀ ਛੁੱਟੀਆਂ ਚ ਕਿੱਥੇ ਗਏ ਹੋ?
ਅਸੀਂ ਕਿਥੇ ਅਸੀਂ ਤਾਂ ਦੇਹਰਾਦੂਨ ਗਏ ਸੀ, ਘੁੰਮਣ
ਅੱਛਾ, ਦਾ ਸ਼ਹਿਰ ਬਹੁਤ ਅੱਛਾ ਹੈਗਾ ਹੈ, ਬਹੁਤ ਵਧੀਆ ਇਹ ਤਾਂ ਠੰਡਾ ਇਲਾਕਾ ਹੈਗਾ।
ਹਾਂ ਬਹੁਤ ਵਧੀਆ ਮੌਸਮ-ਮੌਸਮ ਦਾ ਉੱਥੇ ਦਾ,
ਹਾਂ। ਮਨਸੂਰੀ ਗਏ ਸੀ ਮਨਸੂਰੀ?
ਨਾ ਅਸੀਂ ਤਾਂ ਮਾਲ ਦੇਵਤਾਂ ਗਏ ਸੀ।
ਮਾਲ
ਹਾਂ, ਆਪਾਂ ਮਾਲਦੇਵਤਾਂ ਗਏ ਸੀ, ਉੱਥੇ ਹੀ ਆਪਣਾ ਨਹਾ ਧੋਤਾ ਖਾਣਾ-ਖਾਣ ਪਾਨ ਉੱਥੇ ਹੀ ਕੀਤਾ ਸੀ, ਅਸੀ
ਅੱਛਾ-ਅੱਛਾ,
ਹਾਂ ਨਾਲ ਨਾਲ ਆ ਕੇ ਗਏ ਸੀ, ਨਾ ਹਲਵਾਈ
ਅੱਛਾ-ਅੱਛਾ, ਠੀਕ ਫੇਰ ਉਹਨਾਂ ਨੇ ਉੱਥੇ ਹੀ ਬਣਾਇਆ ਉੱਥੇ
ਹਾਂ ਉੱਥੇ ਹੀ ਬਣਾਇਆ ਉੱਥੇ ਹੀ ਖਾਇਆ।
ਹਾਂ ਇਹ ਵਧੀਆ ਗਾ ਵੀ ਅਸੀਂ ਪਿੱਛੇ ਗਏ ਸੀ ਨਾ, ਹਾਂ, ਅਸੀਂ ਫਿਰ ਮਨਸੂਰੀ ਚਲੇ ਗਏ ਸੀ, ਉੱਪਰ ਪਹਾੜਾਂ ਤੇ
ਅੱਛਾ,
ਹਾਂ, ਅਸੀਂ ਤੇ ਫਿਰ ਜਲ ਤੋਂ ਨਾ ਫਿਰ ਮਨਸੂਰੀ ਚਲੇ ਗਏ, ਉੱਥੇ ਫਿਰ ਉੱਥੇ ਪਹਾੜ ਹੈਗੇ ਸੀ, ਉੱਥੇ-ਉਥੇ ਡਰਸਾਂ ਮਿਲਦੀਆਂ ਨੇ ਕਿ ਨਵੇਂ ਕਸ਼ਮੀਰੀ ਡਰੈਸ ਮਿਲਦੀਆਂ ਨੇ, ਉਹ ਪਾ ਕੇ ਤੁਸੀਂ ਫੋਟੋਆਂ ਖਚਾਓ।
ਅਸੀਂ ਵੀ ਖਿਚਵਾਈ ਸੀ, ਅਸੀਂ ਵੀ ਖਿਚਵਾਈ ਸੀ, ਪਹਾੜਾਂ ਤੇ ਫੋਟੋ
ਬੜਾ ਅੱਛਾ ਮੌਸਮ ਹੁੰਦਾ ਉੱਧਰ ਦਾ
ਹਾਂਜੀ! ਉੱਥੇ ਤੇ ਬਰਸਾਤ ਮਿੰਟ ਚ, ਬਰਾ ਬਰਸਾਤ ਆ ਜਾਂਦੀ। ਪਤਾ ਨੀ ਲੱਗਦਾ ਸਾਨੂੰ ਬਈ ਬਰਸਾਤ ਕਦੋਂ ਆ ਜਾਣੀ।
ਹਾਂਜੀ -ਹਾਂਜੀ
ਹਾਂ
ਨਾਹਾ ਕੇ ਨਿਕਲੇ ਨਾ ਇਕਦਮ, ਇੰਨੀ ਤੇਜ਼ ਬਰਸ
ਹਾਂਜੀ। ਇੱਥੇ ਵੀ ਮਿੰਟ -ਮਿੰਟ ਬਾਅਦ ਬਰਸਾਤ ਆ ਰਹੀ ਹੈ। ਬ ਬੀਜਦੇ ਪਏ ਲੋਕ ਕਦੀ ਮਤਲਬ ਸੁੱਕਾ ਹੋ ਜਾਂਦਾ ਕਦੀ ਬਰਸਾਤ ਆ ਉਹਦੇ ਠੰਡਾ ਇਲਾਕਾ ਹੈਗਾ। ਉਹ ਨੀਚੇ ਝੰਕੋ ਤੇ ਜਿਵੇਂ ਉਹ ਥੱਲੇ ਡਰ ਲੱਗਦਾ ਹੈਗਾ। ਨੀਚੇ ਮਤਲਬ ਮਕਾਨ ਹੀ ਮਕਾਨ ਲਾਈਟਾਂ ਹੀ ਲਾਈਟਾਂ ਚੱਲਦੀਆਂ ਨੇ ਉਹ ਰਾਤੀ ਜਿਵੇਂ ਅੱਛਾ -ਅੱਛਾ! ਹਮ-ਹਮ ਹੋਰ
ਹੋ
ਉੱਥੇ ਤਾਂ ਬੜਾ ਹੀ ਆਨੰਦ ਹੈਗਾ ਮਜ਼ਾ ਆ ਜਾਂਦਾ। ਉੱਥੇ ਜਾਣ ਦਾ
ਮਜ਼ਾ ਆਉਂਦਾ ਚਨੀ ਹੋਰ ਕਿੱਥੇ ਗਏ ਸੀ?
ਹੋਰ ਅਸੀਂ ਲੁਧਿਆਣਾ ਗਏ ਸੀ। ਛੁੱਟੀਆਂ ਦੇ ਵਿੱਚ ਲੁਧਿਆਣਾ ਗਏ। ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਹੈ। ਨਾ ਉੱਥੇ ਦੁੱਖ ਨਿਵਾਰਨ ਸਵੈ ਸਾਹਿਬ ਗੁਰਦੁਆਰਾ ਹੈਗਾ ਉੱਥੇ, ਬੜੀ ਮਾਨਤਾ ਹੈਗੀ ਉੱਥੇ ਕੁੱਛ ਮੰਗੋ ਨਾ ਬਾਬਾ ਜੀ ਉਹੀਓ ਦੇ ਦਿੰਦੇ ਨੇ। ਠੀਕ ਆ ਓਥੋਂ ਸਭ ਕੁਛ ਮਿਲਦਾ ਹੈਗਾ। ਉੱਥੇ ਆਪਣਾ ਮੱਥਾ ਟੇਕੋ, ਰੁਕੋ ਉੱਥੇ ਨਹਾਣਾ -ਧੋਣਾ ਸਭ ਕੁਛ ਉੱਥੇ ਹੀ ਏ। ਫੇਰ ਮਤਲਬ ਕੜਾ ਪ੍ਰਸ਼ਾਦ ਬਣਾਓ ਬ ਉੱਥੇ ਬਣਿਆ ਬਣਾਇਆ ਮਿਲ ਜਾਂਦਾ ਚਲਾਓ ਫਿਰ ਬਾਬਾ ਜੀ ਦੇ ਫੇਰ ਆਪਣਾ ਬਾਹਰ ਆਓ ਲੰਗਰ ਪ੍ਰਸ਼ਾਦਾ ਮਿਲੇਗਾ ਤੁਹਾਨੂੰ। ਉਹ ਖਾਓ ਤੁਸੀਂ ਆਰਾਮ ਕਰੋ ਰੈਸਟ ਮਤਲਬ ਹਾਂ ਉੱਥੇ ਮਤਲਬ ਆਰਾਮ ਕਰ ਸਕਦੇ ਹੋ ਰਾਤ ਰੁਕ ਵੀ ਸਕਦੇ ਹੋ।
ਕਿੰਨੇ ਦਿਨ ਲਗ ਲਗਾਏ ਸੀ?
ਅਸੀਂ ਇੱਕ ਦਿਨ ਚ ਉਥੇ ਲੁਧਿਆਣੇ ਗਏ ਸੀ। ਹਾਂਜੀ ਉਸ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਚਲੇ ਗਏ ਸੀ ਉਹ ਕ ਨਾਮ ਹੈ ਬਿਆਸ।
ਕਿਸ ਵਿੱਚ ਗਏ ਸੀ ਲੁਧਿਆਣਾ?
ਅੱਛੀ ਟ੍ਰੇਨ ਤੇ ਗਏ ਸੀ ਨਾ ਇੱਥੋਂ ਤਾਂ ਲੁਧਿਆਣੇ ਟ੍ਰੇਨ ਤੇ ਗਏ ਸੀ, ਅੱਗੋਂ ਫਿਰ ਬੱਸ ਲੈ ਲਈ ਸੀ ਅਸੀਂ।
ਅੱਛਾ! ਟ੍ਰੇਨ ਤੇ ਹੀ ਆਈ ਸੀ ਫੇਰ?
ਆਉਂਦਿਆਂ ਵਾਰੀ ਫਿਰ ਅਸੀਂ ਟ੍ਰੇਨ ਤੇ ਹੀ ਆਏ ਸੀ।
ਅੱਛਾ -ਅੱਛਾ ਔਰ
ਬੜਾ ਮਜ਼ਾ ਆਇਆ। ਛੁੱਟੀਆਂ ਦੇ ਵਿੱਚ, ਤੇ ਬੱਚੇ ਵੀ ਖੁਸ਼ ਹੋ ਗਏ। ਸਾਡੇ ਅੱਜ ਫਿਰ ਹਾਂ। ਅੱਜ ਫੇਰ ਅਸੀਂ ਸਿਟੀ ਸੈਂਟਰ ਚਲੇ ਗਏ। ਬੱਚੇ ਕਹਿੰਦੇ ਸੀ ਛੋਟੇ ਤੰਗ ਕਰਦੇ ਸੀ। ਕਹਿੰਦੇ ਸਾਨੂੰ ਲੈ ਕੇ ਜਾਓ -ਲੈ ਕੇ ਜਾਓ। ਮੈਂ ਕਿਹਾ ਚਲੋ
ਜ ਯਮੁਨਾ- ਯਮੁਨਾ ਨਗਰ ਵਿੱਚ ਮੇਲਾ ਲੱਗਿਆ ਸੀ ਨਾ। ਅਸੀਂ ਵੀ ਗਏ ਸੀ। ਬੜਾ ਮਜ਼ਾ ਆਇਆ ਸੀ ਉੱਥੇ।
ਹਾਂ ਉੱਥੇ ਝੂਲੇੇ ਤੇ ਖਾ ਖਾਣ ਖਾਣ ਪੀਣ ਦਾ ਸਮਾਨ ਉੱਥੇ ਹੁ
ਹਮ ਬੜਾ ਮਜ਼ਾ ਆਇਆ ਸੀ ਓਥੇ। ਊਠ ਦੀ ਸਵਾਰੀ ਵੀ ਸੀ ਉੱਥੇ।
ਹਾਂ ਹਾਂ ਹੋਰ ਆਪਣਾ ਉੱਥੇ ਮੱਛਲੀਆਂ ਹੈਗੀਆਂ ਸੀ। ਉਹਦੇ ਚ ਆਟਾ ਪਾਓ ਮਛਲੀਆਂ ਉੱਪਰ ਆ ਜਾਂਦੀਆਂ ਸੀਆ ਵੱਡੀਆਂ ਮੱਛਲੀਆਂ, ਛੋਟੀਆਂ ਮੱਛਲੀਆਂ, ਬੜਾ ਨਜ਼ਾਰਾ ਅੱਛਾ ਦੇਖ ਦੇਖਣ ਵਾਲਾ ਹੁੰਦਾ ੳਥੇ, ਸਿਟੀ ਸੈਂਟਰ ਤੇ ਲੋਕ ਉੱਥੇ
ਬੜੀ ਭੀੜ ਹੋੱਤੀ ਏ, ਉੱਥੇ ਤਾਂ।
ਬਲੀ ਭੀਡ, ਹਾਂਜੀ। ਬੜਾ ਮਜ਼ਾ ਆਂਦਾ ਉੱਥੇ।
ਸੰਡੇ ਦੇ ਦਿਨ ਜ਼ਿਆਦਾ ਹੀ ਭੀੜ ਹੁੰਦੀ। ਏ ਨਾ, ਹਾਂ ਸਾਰਿਆਂ ਦੀ। ਸਾਰੇ ਆਂਦੇ ਨੇ। ਹੂੰ।
ਫਿਰ ਆਂਦਿਆਂ ਵਾਰੀ ਫਿਰ ਅਸੀਂ ਬਾਜ਼ਾਰ ਗਏ। ਬਜ਼ਾਰੋਂ ਮਤਲਬ
ਅਸੀਂ ਵੀ ਪਹਿਲੇ ਮੇਲੇ ਤੇ ਘੁੰਮੇ, ਫਿਰ ਬਾਹਰ-ਬਾਹਰ ਈ ਆਕੇ ਖਾਇਆ ਸੀ, ਜੋ ਖਾਣਾ ਸੀ। ਅੰਦਰ ਤਾਂ ਨਹੀਂ ਖਾਧਾ ਅਸੀਂ, ਅੰਦਰ ਝੁੱਲੇ, ਚੁਲੇ। ਸ਼ੌਪਿੰਗ ਵਗੈਰਾ ਕੀਤੀ, ਬਾਹਰ ਹੀ ਆਕੇ ਖਾਇਆ ਜੋ ਫਾਸਟ- ਫੂਡ ਖਾਣਾ ਸੀ।
ਹੂੰ, ਹੂੰ ਉੱਥੇ ਊਂਂਠ ਵੀ ਹੈਗਾ ਸੀ, ਉਹਦੀ ਸਵਾਰੀ ਵੀ
ਹਾਂਜੀ-ਹਾਂਜੀ।
ਹਾਥੀ ਵੀ ਹੈਗਾ ਸੀ। ਹਨਾ, ਹ ਹਾਥੀ ਦੇ, ਛੋਟੇ ਬੱਚੇ ਨੂੰ ਬਿਠਾਂਉਦੇ ਨੇ।
ਹਾਂ-ਹਾਂ ਛੋਟਿਆ ਨ ਪੂਰਾ ਘੁਮਾਂਦੇ ਨੇ ਉੱਥੇ।
ਉਹ ਹਾਥੀ ਘੁਮਾਕੇ ਲੈ ਜਾਂਦਾ।
ਹਾਂਨੀ-ਹਾਂਜੀ।
ਹਾਂ, ਪੱਚੀ ਰੁਪਏ ਦਿਨ ਸਵਾਰੀ ਲੈਂਦੇ ਨੇ, ਵਟਾਣ ਦੀ। ਇਕ ਬੱਚੇ ਦੀ। ਹੋਰ, ਫਿਰ ਉਸ ਉਸ ਤੋਂ ਬਾਅਦ ਅਪਣਾ, ਮੇਲਾ ਸਾਰਾ ਵੇਖਕੇ ਫਿਰ ਮੈਂ ਕਿਹਾ ਹੁਣ, ਆਪਣਾ ਘਰ ਚਲੋ ਤੁਸੀਂ ਫਿਰ ਵਾਪਿਸ ਆਏ ਅਸੀ। ਫ ਥੋੜੀ ਬਹੁਤ ਸ਼ੋਪਿੰਗ ਕਰਕੇ ਫੇਰ ਆਏ ਸੀ, ਖਾਈ ਆਈਸਕ੍ਰੀਮ ਖਾ
ਤੁਸੀ ਬਟੂਰੇ ਥੋਡੀ ਬਣਾਂਦੇ ਹੋ।
ਹਾਂਜੀ?
ਤੁਸੀ ਭਟੂਰੇ ਘਰੇ ਬਣਾਂਦੇ ਹੋ?
ਅਸੀ ਘਰ ਨੀ ਬਣਾਂਦੇ, ਤੁਸੀ ਬਣਾਂਦੇ ਓ?
ਹਾਂ, ਆਪਾਂ ਤਾਂ ਘਰ ਬਣਾਂਦੇ ਆਂ।
ਅੱ, ਅੱਛਾ, ਕਿਵੇਂ ਬਣਾਂਦੇ ਹੋ?
ਮੈ, ਮੈਦਾ ਲਿਆ ਵਿਚ ਦਹੀਂ ਪਾਈ।
ਹਾਂ।
ਉਹ, ਥੋੜ੍ਹੀ ਜਿਹੀ ਚੀਨੀ ਪਾਈ- ਥੋੜਾ ਸਾ, ਸੋਡਾ ਪਾਇਆ।
ਹਾਂ-ਹਾਂ
ੳਹਨੂੰ ਗੁੰਨਲੋ ਅੱਛੀ ਤਰ੍ਹਾ ਪਾਣੀ ਪਾਕੇ, ਗੁੰਨਕੇ ਢ ਕਦੋ? ਫੇਰ ਦੋ ਘੰਟੇ ਵਾਸਤੇ।
ਅੱਛਾ ਜੀ।
ਫਿਰ, ਫਿਰ ਵੇਲ ਕੇ ਉਹਨੂੰ ਤਲਦੇ ਨੇ ਫੁੱਲੇ-ਫੁੱਲੇ ਬਣਦੇ ਨੇ, ਮੇਰੀ ਮੰਮੀ ਤਾਂ ਬੜੇ ਫੁੱਲੇ-ਫੁੱਲੇ ਬਣਾਂਦੀ ਏ।
ਅਛਾ-ਅਛਾ ਠੀਕ ਏ, ਨਾਲ ਫਿਰ ਕੀ ਬਣਾਂਦੇ ਓ?
ਨਾਲ ਤਾ ਛੋਲੇ।
ਅਛਾ ਆਲੂ'ਚ, ਆਲੂ ਵਿੱਚ ਤੇ ਛੋਲੇ ਵਿੱਚ
ਨਾ-ਨਾ, ਆਲੂ ਨੀ ਪਾਂਦੇ ਅਸੀ, ਖਾਲੀ ਛੋਲੇ ਬਣਾਂਦੇ ਆਂ।
ਅਛਾ ਜੀ। ਖਾ ਲੈਂਦੇ ਹੋ ਸਾਰੇ?
ਹਾਂ, ਸਾਰੇ ਖਾਂਦੇ ਆ ਖੁਸ਼ ਹੋਕੇ।
ਅਛਾ!
ਹੋਰ
ਮਜ਼ਾ ਆਉਦਾ ਨਾ ਫੇਰ ਖਾਣ ਦਾ ਫੇਰ ਘਰਦਾ ਖਾਣਾ, ਬਜ਼ਾਰੋ ਲੈ ਜੋ, ਬਜ਼ਾਰੋਂ ਲੈਣ ਜਾਓ ਤੇ ਇਨੇ ਮਹਿੰਗੇ ਮਿਲਦੇ ਨੇ ਉਹ ਫੇਰ ਉਹ ਸੁਵਾਦ ਹੀ ਨਹੀ ਹੁੰਦਾ-
ਬਜ਼ਾਰੋਂ ਤੋਂ ਚਾਲੀ ਰੁਪਏ ਦੀ ਪਲੇਟ ਹੁੰਦੀ ਹੈ। ਘਰ ਤੋਂ ਜਿੰਨੇ ਮਰਜੀ ਖਾ ਲਾ
ਹਾਂ- ਚੰਗਾ ਫਿਰ ਮੈਂ ਬਾਅਦ ਦੀ ਗੱਲ ਕਰਾਂਗੀ, ਠੀਕ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।